ਜੀ, ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ ਹਾਂਜੀ ਹਾਂਜੀ ਸਭ ਠੀਕ ਹੈ। ਤੁਸੀਂ ਦੱਸੋ ਕਿਵੇਂ ਹੋ। ਅੱਛਾ ਜੀ, ਹੋਰ ਘਰ ਸਭ ਠੀਕ ਹੈ।
ਹਾਂਜੀ ਹਾਂਜੀ ਸਭ ਠੀਕ ਹੈ, ਤੁਹਾ ਤੁਸੀਂ ਦੱਸੋ ਸਾਰੇ ਘਰ ਸਹੀ ਹੈਗੇ ਨੇ।
ਸਾਡੇ ਘਰ ਵੀ ਸਭ ਠੀਕ ਹੈ, ਬਾਬਾ ਜੀ
ਅੱਛਾ, ਚਲੋ ਵਧੀਆ ਗੱਲ ਏ। ਹੋਰ ਖਾਣਾ ਖਾ ਲਿਆ।
ਹਾਂਜੀ ਹਾਂਜੀ ਹੱਲੇ ਹੱਲੇ ਖਾਧਾ ਹੈਗਾ, ਤੁਸੀਂ ਦੱਸੋ।
ਅਜ ਅਸੀਂ ਵੀ ਖਾ ਲਿਆ।
ਹਾਂਜੀ।
ਕੀ ਬਣਾਯਾ ਸੀ ਅੱਜ।
ਅੱਜ ਛੋਲੇ ਬਣਾਏ ਸੀ ਤੁਸੀਂ।
ਅਸੀਂ ਤੇ ਰਾਜਮਾਂ ਬਣਾਏ ਸੀ ਅੱਜ।
ਅੱਛਾ। ਵਧੀਆ ਹੈਗਾ ਏ ਜੀ, ਘਰ ਦਾ ਖਾਣਾ ਬਾਹਰ ਦਾ ਤੇ ਹਜਮ ਨਹੀਂ ਹੁੰਦਾ।
ਹਾਂਜੀ ਹਾਂਜੀ।
ਹੋਰ ਦੱਸੋ ਕੀ ਕਰ ਰਹੇ ਹੋ। ਹੂ ਹੈਲੋ।
ਹਾਂਜੀ-ਹਾਂਜੀ ਚੱਲ ਰਹੀ ਹੈ।
ਅੱਛਾ-ਅੱਛਾ।
ਤੁਸੀਂ ਕੀ ਕਰ ਰਹੇ ਹੋ।
ਅਸੀਂ ਪੜ ਰਿਹਾ ਸੈਕਿੰਡ ਈਅਰ ਚ ਹੈਗੇ ਆ ਗਿਆ। ਤੁਸੀਂ। ਅੱਛਾ ਚਲੋ ਵਧੀਆ ਗੱਲ ਹੈ ਕੀ ਲਿਖਤੀ ਹੋਈ ਹੈ ਤੁਸੀਂ ਕੀ ਕਾਰਜ ਕੋਲ
ਕੋਲੇਜ ਕੋਲੇਜ ਕਰ ਰਿਹਾ।
ਨਹੀਂ ਮਤਲਬ ਕੀ ਲਿੱਤਾ ਦਾ ਕਾਲਜ ਵਿੱਚ ਐਮ ਏ ਲਿਤੀ ਏ, ਬੀਕੋਮ ਲਿਤੀ ਏ, ਕਿ ਬੀ ਬੀ ਏ ਲਿਤੀ ਏ। ਅੱਛਾ। ਚਲੋ ਵਧੀਆ ਤੇ ਇਸ ਤੋਂ ਬਾਅਦ ਕੀ ਕਰੋਗੇ। ਅਸੀਂ ਤੇ ਐਮ ਏ ਲਿੱਤੀ ਦੀ ਹੈ ਐਮ ਏ ਵਦੀਆ ਆਪਾਂ।
ਅੱਛਾ ਵਧੀਆ ਗੱਲ ਉਹ ਵੀ ਵਧੀਆ ਹੈਗੀ ਐ।
ਹਾਂਜੀ-ਹਾਂਜੀ ਹੋਰ।
ਹੋਰ ਦੱਸੋ ਅੱਜ ਕੱਲ ਹਾਂਜੀ-ਹਾਂਜੀ ਆਪਾਂ ਕੰਪਿਊਟਰ ਸਿੱਖਦੇ ਪਏਆ ਜੀ। ਕੰਪਿਊਟਰ ਸਿੱਖਾਂਗੇ ਵਧੀਆ ਜੋਬ ਮਿਲ ਜਾਏਗੀ ਅੱਗੇ। ਹਾਂਜੀ ਟੈਲੀ-ਟੈਲੀ ਸਿੱਖਿਆ ਦਾ। ਟੈਲੀ ਸਿੱਖ ਰਿਹਾ ਹਲੇ ਤੇ। ਕੋਰਸ- ਕੋਰਸ ਚੱਲ ਰਿਹਾ ਹਾਂਜੀ। ਜੀ ਜੀ ਹੋਰ ਦੱਸੋ। ਹਾਂਜੀ-ਹਾਂਜੀ ਹੈਗਾ ਸ਼ਰ ਸ਼ਰਮਾ ਸ਼ਰਮਾ
ਹਾਂਜੀ, ਚਲੋ ਵਧੀਆ ਗੱਲ ਹੈ।
ਹੋਰ ਤੁਸੀਂ ਕੀ ਕਰ ਰਹੇ ਹੋ ਅੱਜ ਕੱਲ। ਮੰਥ ਦੀ ਜੀ ਦੇਖੋ ਹਜ਼ਾਰ ਰੁਪਏ ਤਾਂ, ਹਜ਼ਾਰ ਰੁਪਏ ਤਾਂ ਹੈਗਾ। ਟੈਲੀ ਦਾ ਤੇ ਦੋ ਸੋ ਰੁਪਏ ਹੈਗਾ ਬੇਸਿਕ ਦਾ। ਹਾਂਜੀ! ਹੋਰ ਤੁਸੀਂ ਕੀ ਕਰ ਰਹੇ ਹੋ?
ਅਸੀਂ ਤਾਂ ਗੁਰੁ ਜੀ ਅਗੇ ਕਰਾਂਗੇ ਕੇਰਸ ਕੇਇ।
ਹੋਰ ਘਰ ਸਭ ਠੀਕ ਹੈ ਨਾ ਸਭ।
ਹਾਂਜੀ-ਹਾਂਜੀ ਸਬ ਠੀਕ ਹੈ ਤੁਸੀ ਦੱਸੋ।
ਹੋਰ ਤੁਸੀਂ ਕੱਲ ਦਾ ਮੈਚ ਵੇਖਿਆ ਸੀ।
ਹਾਂਜੀ।
ਨਾ ਨਾ ਘੁੰਮ ਆਇਆ, ਘੁੰਮ ਆਇਆ ਓ ਤੇ।
ਕਿੱਦਾਂ ਗਏ।
ਹਾਂਜੀ ਆਪਾਂ ਦੇਹਰਾਦੂਨ ਗਏ ਸੀ, ਹਰਿਦਵਾਰ ਗਏ ਸੀ ਰਿਸ਼ੀ ਗਏ ਸੀ ਹੋਰ ਤੁਸੀਂ ਦੱਸੋ ਕਿੱਧਰ-ਕਿੱਧਰ ਘੁੰਮ ਆਇਓ।
ਅਸੀਂ ਵੀ ਦੇਹਰਾਦੂਨ ਹੀਂ ਗਏ ਸੀ ਨ
ਵਿਊ ਬੋਹਤ ਵਧੀਆ ਇੱਧਰ ਦਾ। ਸਾਡੇ ਹੱਥੇ ਨੀ ਹੈਗਾ ਕੋਈ। ਜ਼ਿਆਦਾਤਰ ਉੱਧਰ ਮਜ਼ਾ ਆਂਦਾ
ਹਾਂ, ਹਾਂਜੀ-ਹਾਂਜੀ ਸਹੀ ਗੱਲ ਏ।
ਹਾਂਜੀ। ਪਾਗਲ
ਕੋਰਸ ਕਦੋਂ ਖਤਮ ਹੋਣਾ ਤੁਹਾਡਾ? ਕਿੰਨੇ ਮੰਥਲੀ ਦਾ ਹੈਗਾ
ਵਨ ਮੰਥ ਰਹਿ ਗਿਆ ਜੀ ਅੱਗੇ ਕੋਰਸ।
ਟੋਟਲ ਕਿੰਨੇ ਮਹੀਨੇ ਹੋ ਗਏ ਨੇ ਤੁਹਾਨੂੰ?
ਆਪਾਂ ਵੀ ਦੋ ਮਹੀਨੇ ਹੋ ਗਏ ਨੇ, ਆਠ ਕੇ ਚਾਰ ਮਹੀਨੇ ਰਹਿ ਗਏ ਨੇ। ਫੇਰ ਟੈਲੀ ਦਾ ਕੋਰਸ ਪੂਰਾ ਹੋ ਜਾਣਾ ਐ।
ਇਹ ਗੱਲ ਹੈ
ਨਾਲੇ-ਨਾਲੇ ਕੋਲੇਜ ਵੀ ਕਰ ਰਿਹਾ ਵਾ, ਨਾਲੇ-ਨਾਲੇ ਉਹ ਵੀ ਕਰ ਰਿਹਾ ਵਾ। ਕੋਰਸ। ਉਸ ਤੋਂ, ਹਾਂਜੀ? ਕੀ ਕਹਿ ਰਹੇ ਹੋ?
ਹੈਲੋ।
ਹੈਲੋ?
ਕੰਮ-ਕੁਮ ਵੀ ਕਰ ਰਿਹੇ ਨਾਲ? ਮੈਂ ਕਹਿ ਰਿਹਾ।
ਨਾ-ਨਾ ਜੀ। ਅੱਲਲੇ ਦਾ ਬੜ ਹੀ ਰਿਹਾ।
ਅੱਛਾ ਚਲੋ।ਵਧਿਆ।
ਬਾਕੀ ਬਟ ਵੇਖੇ ਕੰਮ-ਕੁਮ ਤੇ। ਹਾਂਜੀ-ਹਾਂਜੀ ਜਨੇਂ ਆ। ਗਲੀ ਦੇ ਸਾਰੇ ਦੋਸਤ ਹੈਗੇ ਨੇ, ਉਦੇ ਨਾਲ ਸਾਰੇ ਨਾਲ।
ਅੱਛਾ ਜੀ। ਕੀ ਪਸੰਦ ਹੈਗਾ ਬੈਟਿੰਗ-ਬੋਲਿੰਗ?
ਓਲ ਰਾਊਂਡਰ ਹੈਗਾ ਆਪਾਂ ਤੇ। ਹਾਂਜੀ। ਹੋਰ ਦੱਸੋ ਕੀ ਕਰ ਰਹੇ ਹੋ?
ਹਾਂਜੀ ਬੜੀ ਵਧੀਆ ਹੈ ਭੈਣਜੀ ਮੈਂ ਕਹਿ ਰਿਹਾ ਵਧੀਆ ਕੀ ਖੇਡ ਲੈਂਦਾ? ਬੈਟਿੰਗ-ਬੋਲਿੰਗ।
ਆਪਾਂ ਨੂੰ। ਜ਼ਿਆਦਾ ਤਰ ਤਾਂ ਮੈਂ ਬੈਟਿੰਗ ਕਰਦਾ ਵਾਂ। ਬੋਲਿੰਗ ਨੀ ਆਦੀ ਮੈਨੂੰ ਜਿਆਦਾ ਅੱਛੇ ਤਰੀਕੇ ਨਾ, ਪਾ ਤਾਂ ਮੈਂ ਬੋਲਿੰਗ ਵੀ ਲੈਂਦਾ ਵਾ ਪਰ, ਜ਼ਿਆਦਾ ਅੱਛੇ ਤਰੀਕੇ ਤੋਂ ਨਹੀ ਆਉਂਦੀ। ਹੋਰ ਤੁਸੀਂ ਕੀ ਪਸੰਦ ਹੈਗਾ ਤੁਹਾਨੂੰ? ਹਾਂਜੀ-ਹਾਂਜੀ ਉਹ ਤੇ ਕਰ ਲੈਂਦਾ ਵਾਂ। ਕੀਪਰਿੰਗ ਵਗੈਰਾ ਵੀ ਹੋ ਜਾਂਦੀ ਹੈ। ਬੈਟਿੰਗ ਤੋਂ ਵਧੀਆ ਕਰ ਲੈਣਾ ਵੈਸੇ ਤੇ ਚੁੱਕਕੇ ਚੜ੍ਹ ਦਿੰਨਾ। ਹਾਂਜੀ। ਅੱਛਾ ਹੋਰ ਤੁਹਾਨੂੰ ਕੀ ਪਸੰਦ ਹੈਗਾ ਬਾਹਰ ਦਾ? ਬਾਹਰ ਦਾ ਕਿ ਸਬ
ਬਾਰ ਤਾਂ ਜ਼ਿਆਦਾ ਖਾਂਦਾ ਨੀ ਆ ਵੈਸੇ, ਪਰ ਬਰਗਰ
ਅੱਛਾ ਬਰਗਰ। ਵੈਸੇ ਨਾ ਇੱਕ ਗੱਲ ਕਵਾਂ
ਹੂ ਜੀ
ਬ-ਬਾਹਰ ਦਾ ਜਿਆਦਾ ਖਾਣਾ ਵੀ ਨਹੀਂ ਜਾਣਾ
ਹਾਂ। ਸਹੀ ਗੱਲ। ਸਹੀ ਗੱਲ ਹੈ।
ਜੰਕ ਫੂਡ ਹੈਗਾ। ਸਭ ਤੋਂ ਵਧੀਆ ਖਾਣਾ ਘਰ ਦਾ ਹੁੰਦਾ ਹੈ।
ਜੰਗ ਫੂਡ ਤੇ ਅਵੋਡ ਹੀ ਕਰਨਾ ਮੈਂ ਜਿਆਦਾਤਰ ਤੇ।
ਹਾਂਜੀ।
ਹੋਰ? ਛੁੱਟੀਆਂ ਤੋਂ ਬਾਅਦ ਦਾ ਕੀ ਪਲੈਨ ਹੈਗਾ ਤੁਹਾਡਾ? ਅੱਛਾ ਹਾਂਜੀ। ਉਹ ਵਧੀਆ ਹੈਗਾ ਬਿਲ ਵੀ ਨਾਲੇ-ਨਾਲੇ ਵੱਧਦਾ ਰਹਿੰਦਾ।
ਹਾਂਜੀ-ਹਾਂਜੀ। ਜਿੰਮ-ਜੁਮ ਜਾਂਦੇ ਹੋ ਵੈਸੇ?
ਓਧਰ ਪੋਸ਼ਪ ਵਗੈਰਾ ਮਾਰ ਰਹਿੰਦੇ ਆ। ਡਾਇਟ ਹਾਂਜੀ-ਹਾਂਜੀ ਲੈਂਦੇ ਹਾਂ। ਜੰ ਜੰਕ ਫੂਡ ਦਾ ਬਹੁਤ ਕੰਮ ਕਰ ਦਿੱਤਾ ਹੈਗਾ, ਆਪਾਂ। ਜ਼ਿਆਦਾਤਰ ਘਰ ਦਾ ਚੱਲਦਾ ਹੈ ਅ ਜ਼ਿਆਦਾਤਰ ਜ ਅਸੀਂ ਜਿੰਮ ਤੋਂ ਆਉਣ ਤੋਂ ਬਾਅਦ ਤੋਂ ਜ਼ਿਆਦਾਤਰ ਓਹ ਖਾਂਦੇ ਹਾਂ। ਉਹ ਆਦਾ ਨੀ ਹ ਉਹ ਉਬਾਲਦੇ ਉਬਾਲ ਕੇ ਖਾਂਦੇ ਨੇ ਸ਼ੇਲੇ, ਲੋਬੀਆਂ ਵਗੈਰਾ। ਨਿੰਬੂ ਪਾ ਕੇ, ਵਾਕਿਆ ਬੜਾ ਸਵਾਦ ਆ ਜਾਂਦਾ ਹੈ। ਵੀ ਸਹੀ ਜਾ ਕਈ।
ਹੁਂ।
ਜੀ। ਮੈਂ ਤਾਂ ਕਹਿੰਦਾ ਸਾਰਿਆਂ ਨੂੰ ਉਹੀ ਖਾ-ਖਾ- ਖਾਣਾ ਚਾਹੀਦਾ ਹੈਗਾ। ਬਾਹਰ ਤੇ ਤਾਂ ਬਹੁਤ ਘੱਟ ਕਰਦੋ ।ਸ ਹਾਂਜੀ। ਸਾਨੂੰ ਕੀ ਪਤਾ ਦੇਖੋ ਬਾਹਰ ਦੇ ਕਿਹੜੀ ਚੀਜ਼ ਕਿਵੇਂ ਬਣਾ।
ਹੂ
ਆਪਣਾ ਘਰ ਦਾ ਖਾਓ। ਸਹੀ ਰਹੋ ਹਰ ਤਰ੍ਹਾਂ ਸਹੀ ਰਹੋ। ਹਾਂਜੀ ਓਰ ਬਤਾਓ।
ਬਸ ਵਧੀਆ ਹੋਰ ਅੰਮ੍ਰਿਤਸਰ ਗਏ ਸੀ ।ਅੰਮ੍ਰਿਤਸਰ
ਅੰਮ੍ਰਿਤਸਰ ਤੋਂ ਅੰਮ੍ਰਿਤਸਰ ਤਾਂ ਬਹੁਤ ਵਧੀਆ ਸ਼ਹਿਰ ਹੈਗਾ ਹੈ। ਮਜ਼ਾ ਆ ਜਾਂਦਾ ਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਕੇ ਅੱਛਾ।ਹੋਰ ਤੁਸੀ ਨਗਰ ਕੀਰਤਨ ਤੇ ਗਏ ਸੀ? ਨਗਰ ਕੀਰਤਨ ਤੇ ਗਏ ਸੀ?
ਕਿਹੜੇ
ਉਹਜ ਜਿਹੜਾ ਉਹਨ ਸੀ।ਪਿੱਛੇ
ਨਾ ਸਾਡੇ ਏਥੇ ਤੇ ਨਹੀਂ ਹੁੰਦਾ। ਜ਼ਿਆਦਾ ਕੁਛ
ਅੱਛਾ। ਸਾਢੇ ਏਥੇ ਹੋਇਆ ਸੀਗਾ।
ਅੱਛਾ ਅੱਛਾ
ਬੜਾ ਮਜ਼ਾ ਆਉਂਦਾ ਉਧਰ ਢੋਲ ਵੱਜਦੇ ਨੇ ਡੀਜੇ ਚਲਦੇ ਨੇ ਗਤਕਾ ਗਤਕਾ ਹੁੰਦਾ ਹੈ।
ਹਾਂਜੀ ਹਾਂਜੀ
ਨਜ਼ਾਰੇ ਆ ਜਾਂਦੇ ਨੇ ਹਾਂਜੀ ਹਾ
ਹੋਰ ਦੱਸੋ। ਅੱਗੇ ਮੇਰਾ ਮਨ ਤਾਂ ਹੈਗਾ ਇੰਜੀਨੀਅਰ ਬਣਨ ਦਾ ਬਸ ਤੇ ਜੇ ਬਾਬਾ ਜੀ ਦੀ ਸ਼ਹੀਦੀ ਕ੍ਰਿਪਾ ਨਾਲ ਬਣ ਵੀ ਜਾਵਾਂਗੇ।
ਅੱਛਾ।ਬਸ ਮੈਂ ਵੀ ਇ ਉਹ ਕੀ ਕਰਦੇ ਨੇ ਸਰਜਨ ਡਾਕ
ਉਹ ਨਾ ਡਾਕਟਰ ਸਰਜਨ ਦਾ ਕੋਰਸ ਕਰਾਂ
ਹਾਂਜੀ ਹਾਂਜੀ। ਉਹ ਵੀ ਵਧੀਆ ਹੈ। ਜ ਡਾਕਟਰ ਬਣੋ ਅੱਗੇ ਜੋ
ਹਾਂਜੀ।ਹੋਰ ਦੱਸੋ ਹੋਰ ਦੱਸੋ।
ਬਸ ਬ ਆਵਾਜ਼ ਨਹੀਂ ਆ ਰਹੀ ਤੁਹਾਡੀ
ਉਹ ਕੱਟ ਹੀ ਜਾਣਾ ਵਾਰ ਨੈਟਵਰਕ ਨ ਇਸ਼ੂ ਹੈਗਾ ਨੈਟਵਰਕ ਇਸ਼ੂ ਹੈਗਾ। ਹੋਰ ਇੱਕ ਮਿੰਟ ਮਿੰਟ ਘਰ ਆ ਹਾਂਜੀ ਉਹ ਥੋੜ੍ਹਾ ਘਰ ਵਾਲਾ ਦੇਸੂ ਹੇਗਾ ਨਾ। ਹਾਂਜੀ ਹਾਂਜੀ, ਸਭ ਰਹਿ ਗਯਾ ਨੋਰਮਲ ਬੱ ਬੱਚੇ ਹੇਗੇ ਨੇ ਨਿੱਕੇ-ਨਿੱਕੇ ਸ਼ੋਰ ਪਾਂਦੇ ਨੇ। ਕੀ ਹਾਲ-ਚਾਲ ਹੋਰ ਤੁਹਾ
ਬਸ ਔ ਕੀ ਕ ਮੈਂ ਕੀ ਕਹਿ ਰਿਹਾ ਸੀ ਸਕੂਲ ਦੀ ਕਲੋਲਾਂ ਯਾਦ ਆਂਦੀ ਏ ਤੁਹਾਨੂੰ?
ਹਾਂਜੀ, ਬੜੀ ਕਲੋਲਾ ਕੀਤੀ ਆਪਾਂ।
ਅਸੀਂ ਵੀ ਬੜੀ ਕਲੋਲਾ ਕੀਤੀ ਏ, ਬੇਂਚ ਤੋੜਦੇ, ਕੁਛ ਕਰਨਾ, ਕਦੇ ਡਸਟਰ ਹਾਂਜੀ ਹਾਂਜੀ, ਪਖੇ ਮੋੜਤੇ ਨੇ ਕਦੇ ਬਾਥਰੂਮ ਦੀ ਟੂਟੀਆਂ ਲਾਤੀਆਂ
ਸਹੀ ਗੱਲ ਏ ਸਕੂਲ ਆਲੇ ਬੜੇ ਯਾਦ ਸੀ ਮੈਨੂੰ। ਸਭ ਤੋਂ ਪਿਆਰੇ ਦਿਨ ਹੈਗੇ ਸੀ ਔ ਕੋਲਜਾ ਜਾਕੇ ਤੋਹ ਬੰਦਿਆਂ ਦੀ ਲਾਈਫ ਹੀ ਬਦਲ ਜਾਂਦੀ ਏ।
ਹਾਂਜੀ ਸਾਰੇ ਅਲੱਗ-ਅਲੱਗ ਹੋ ਜਾਂਦੇ ਨੇ ਨਾ।
ਜੀ ਜੀ ਜੀ, ਮੈਂ ਪਲੱਸ ਟੁ ਤੱਕਣ ਜਿਹੜੇ, ਫਸਟ ਤੋਂ ਲੈ ਕੇ ਪਲੱਸ ਟੂ ਤੱਕ ਨਾਲ ਹੋਣ।
ਜਾਹੇ। ਹੋਰ ਦੱਸੋ? ਬਸ ਕਲੋਲਾ ਤੇ ਬਸ ਮੈਨੂੰ ਯਾਦ ਆਂਦੇ ਮਨ ਮਨ ਚ ਹੱਸਦਾ ਹੱਸਦਾ ਰਹਿੰਦਾ ਵਾੱ ਕਲੇ ਗੱਲੇ ਹੀ ਸਹੀ ਗੱਲ ਏ। ਹਾਂ, ਹੁਣ ਤੇ ਆਨਾ ਨਹੀ ਟਾਈਮ ਵੋ।
ਸਹੀ ਗੱਲ ਏ। ਹੋਰ?
ਚਲੋ। ਠੀਕ ਹੈ ਫਿਰ ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਜੀ।